ਆਵਾਜ਼ ਕਿਉਂ ਨੀ ਆ ਰਹੀ ਤੁਹਾਡੀ।
ਹਾਂ।
ਆ ਰਹੀ, ਆ ਰਹੀ, ਹਾਂ ਹੁਣ ਆ ਰਹੀ ਆਵਾਜ਼।
ਹਾਂ, ਮੈਨੂੰ ਦੱਸੋਗੇ ਤੁਸੀਂ ਕਿੱ ਦਾ ਉਹ ਸਾਗ ਬਣਾਇਆ ਸੀਗਾ, ਗਰਮੀਆਂ 'ਚੋਂ ਜਿਹੜਾ
ਹਾਂਜੀ- ਹਾਂਜੀ, ਉਹ ਪੱਤਾ ਗੋਭੀ ਦਾ ਤੇ ਪਾਲਕ ਦਾ।
ਅੱਛਾ ਜੀ, ਪੱਤਾ ਗੋਭੀ ਦਾ ਸੀਗਾ ਉਹ?
ਹਾਂ, ਉਹ, ਮੂਲੀਆਂ ਦੇ ਪੱਤੇ ਹੁੰਦੇ ਨਾ।
ਕਿਹੜੇ?
ਮੂਲੀਆਂ ਦੇ ਪੱਤੇ ਵਿੱਚ ਪਾਈਦੇ ਨਾ।
ਅੱਛਾ, ਮੂਲੀਆਂ ਦੇ ਪੱਤੇ।
ਮੂਲੀਆਂ ਦੇ ਪੱਤੇ ਲੈ ਕੇ ਨਾ
ਹਾਂ। ਹਾਂਜੀ, ਮੂਲੀਆਂ ਦੇ ਪੱਤੇ ਨਾਲੇ ਪੱਤਾ ਗੋਭੀ ਪੱਤਾ ਗੋਭੀ, ਔਰ ਕੀ ਪਾਇਆ ਸੀਗਾ?